ਹਾਂਜੀ-ਹਾਂਜੀ ਸਸ ਸ੍ਰੀ ਕਾਲ ਜੀ ਹੋਰ ਕੀ ਹਾਲ ਚਾਲ ਜੀ?
ਹਾਂਜੀ ਵਧੀਆ ਤੁਸੀ ਸੁਣਾਓ?
ਹਾਂਜੀ-ਹਾਂਜੀ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਏ।
ਹਾਂਜੀ ਵਧੀਆ। ਤੁਸੀ ਦੱਸੋ ਤੁਹਾਡਾ ਪਰਿਵਾਰ ਠੀਕ ਏ ਸਭ ਕੁਛ, ਹਾਂਜੀ ਥੋ ਬੋਲ ਰਹੇ ਹੋ ਤੁਸੀਂ?
ਹਮ ਹੋਰ ਸੁਣਾਓ ਕੀ ਕਰਦੇ?
ਬਸ ਹੁਣ ਰੋਟੀ ਖਾਈ ਏ ਰੋਟੀ ਖਾ ਕੇ ਬਸ ਹੁਣ ਥੋੜ੍ਹੀ ਦੇਰ ਆਰਾਮ ਕਰਾਂਗੇ। ਮੈਂ ਕਿਹਾ ਚੱਲ ਫੋਨ ਕਰਕੇ ਦੇਖਦੇ ਕਿਸੇ ਨੂੰ ਮਿਲਦਾ ਤੇ ਕਰੀਏ।
ਹਾਂਜੀ ਹੋਰ ਕੀ ਬਣਾਇਆ ਅੱਜ ਤੁਸੀ?
ਅੱਜ ਅਸੀ ਬਣਾਈ ਏ
ਕੱਦੂ ਦੀ ਸਬਜ਼ੀ ਅੱਛਾ ਵਧੀਆ ਹਾਂਜੀ। ਮੌਸਮ ਚ ਹੈ ਕੀ ਏ? ਕੱਦੂ ਘੀਆ ਹਨਾ ਏਦਾਂ ਹੀ ਏ।
ਤੇ ਫ ਬੰਦਾ ਪਰੇਸ਼ਾਨ ਹੋ ਜਾਂਦਾ ਲਵੇ ਕਿ ਉਹੀਓ ਪਿਆ ਭਿੰਡੀ, ਘੀਆ, ਤੋਰੀ। ਬੱਚੇ ਤੇ ਖਾਂਦੇ ਹੀ ਨੀ ਜਿਹੜੀ ਮਰਜ਼ੀ ਸਬਜੀ ਲੳ ਬੱਚੇ ਤਾਂ ਖਾਂਦੇ ਹੀ ਨੀ। ਬੱਚਿਆਂ ਨੂੰ ਕੁਛ ਨੀ ਪਸੰਦ ਆਂਦਾ ਅੱਜ ਕੱਲ।
ਹਾਂਜੀ, ਬੱਚਿਆਂ ਨੂੰ ਨਹੀਂ ਕੁਛ ਪਸੰਦ ਹੈਗਾ ਬੱਚਿਆਂ ਨੂੰ ਫਾਸਟ ਫੂਡ ਪਸੰਦ ਏ। ਬੱਚਿਆਂ ਨੂੰ ਰੋਟੀ ਸਬਜ਼ੀ ਕਿੱਥੋਂ?
ਵਿੱਚ ਬਣਾ ਦੋ ਕੁਛ ਨਾ ਕੁੱਛ ਫੇਰ ਤੇ ਖਾਣਗੇ ਬੜੇ ਮਜ਼ੇ ਨਾਲ।
ਜੀ ਹਾਂਜੀ, ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਨਾ ਫਾਸਟ ਫੂਡ ਹੀ ਲਾਈਕ ਕਰਦੇ ਨੇ ਜ਼ਿਆਦਾ ਵ ਦੀਆਂ ਚੀਜ਼ਾਂ ਖਾਣੀਆਂ ਪੀਜ਼ੇ, ਬਰਗਰ ਤੇ ਉਹਨਾਂ ਨੂੰ ਰੋਟੀਆਂ ਕਿੱਥੋਂ ਵਧੀਆ ਲੱਗਣੀਆਂ ਨੇ।
ਸਾਡੇ ਟਾਈਮ ਤੇ ਤਾਂ ਇਹ ਚੀਜ਼ਾਂ ਹੁੰਦੀਆਂ ਈ ਨੀ ਸੀ।
ਹਾਂਜੀ ਹਾਂਜੀ, ਅਸੀਂ ਤੇ ਆ ਜਾ ਕੇ ਰੋਟੀ ਖਾਣੀ ਖੇਲ ਖੁਲ ਕੇ ਆਣਾ। ਹਾਂ, ਜਾ ਕੇ ਰੋਟੀ ਤੇ ਅੱਜ ਕੱਲ ਦੇ ਬੱਚੇ ਮੰਮਾ ਭੂਖ ਲਗੀ ਐ। ਪੀਜ਼ਾ ਔਡਰ ਕਰਲੋ, ਬਰਗਰ ਔਡਰ ਕਰ ਲੋ ਹੋਰ।
ਇੰਨਾ ਵੀ ਨੀ ਜੇ ਮੇਰੀ ਗੁੜੀਆ ਹੈਗੀ ਉਹ ਮੰਗਦੀ ਹੈਗੀ ਐ ਪਾਪਾ ਬੋਲਦੇ ਨੇ। ਮਹੀਨੇ ਚ ਇੱਕ ਵਾਰੀ ਖਾਣੇ ਜਿਹੜੀ ਚੀਜ਼ ਖਾਣੀ ਆ ਪਾਵੇ ਮੋਮੋਸ ਹੋਏ ਜਾਂ ਸਪਰਿੰਗ ਰੋਲ ਜ਼ਿਆਦਾ ਨੀ।
ਹਾਂਜੀ, ਸਾਡੇ ਬੱਚੇ ਹੂੰ, ਸਾਡੇ ਤੇ ਦੋ ਤਿੰਨ ਦਿਨਾਂ ਬਾਅਦ ਇਹਨਾਂ ਨੂੰ ਚਾਹੀਦਾ ਈ ਚਾਹੀਦਾ ਕੁਛ ਦੋ ਦਿਨ ਨਿਕਲ ਜਾਣਗੇ ਏਦਾਂ ਲੱਗੇਗਾ ਬਈ ਕੁੱਛ ਖਾਇਆ ਹੀ ਨਹੀਂ ਇਹਨਾਂ ਨੇ ਕਹਿ ਗੇ ਅਸੀਂ ਤੇ ਕਿੰਨੇ ਦਿਨ ਹੋ ਗਏ ਕੁੱਛ ਖਾਇਆ ਹੀ ਨਹੀਂ।
ਹੂੰ,
ਕੁੱਛ ਖਾਇਆ ਨੀ ਐ ਮੇਰਾ ਬੇਟਾ ਇਹ ਪੀਜ਼ਾ ਬਹੁਤ ਲਾਈਕ ਕਰਦਾ ਛੋਟੇ ਹੁੰਦੇ ਤੋਂ ਇਹਨੂੰ ਬਹੁਤ ਪਸੰਦ ਏ ਪੀਜ਼ਾ।
ਅੱਛਾ,
ਕੁਛ ਹੋਏਗਾ ਮੈਂ ਪੀਜ਼ਾ ਪੀਜ਼ਾ ਹੀ ਖਾਂਦਾ ਜ਼ਿਆਦਾ। ਤਾਂ ਰੋਟੀ ਘੱਟ ਖਾਂਦਾ ਏ। ਘਰੇ ਕਹਿੰਦਾ ਉਹ ਮੰਮਾ ਉਹ ਟੇਸਟ ਨਹੀਂ ਆਂਦਾ ਜੋ ਬਾਹਰ ਆਤਾਂ ਨਾ ਉਹ ਘਰ ਪੇ, ਟੇਸਟ ਨਹੀਂ ਹੈਗਾ ਘਰ ਦਾ ਟੇਸਟ ਨਹੀਂ ਆਂਦਾ ਓਦਾਂ।
ਹੂੰ, ਮੈਂ ਤੇ ਮੇ ਬੱਚੇ ਕਹਿੰਦੇ ਨੇ ਮੈਂ ਘਰ ਹੀ ਬਣਾ ਦਿਨੀ ਆ ਉਹ ਕਹਿੰਦੇ ਘਰ ਜ਼ਿਆਦਾ ਵਧੀਆ ਬਣਦਾ ਬੰਦਾ ਆਪਣੇ ਆਪ ਲਗਾ ਲੈਂਦਾ ਪਰ ਸਾਰਾ ਉੱਤੇ ਲੈ ਕੇ ਉੱਥੇ ਇੰਨਾ ਸਮਾਨ ਲੱਗਾ ਥੋੜੀ ਹੁੰਦਾ ਕੋਈ ਵੀ ਨੀ ਹੁੰਦਾ। ਸਾਈਡ ਤੇ ਸਾਰਾ ਖਾਲੀ ਹੁੰਦਾ ਘਰ ਤਾਂ ਬੰਦਾ ਆਪਣੀ ਮਰਜ਼ੀ ਸਾਰੀ ਵੈਜ ਲਗਾਦਾ ਸਬਜ਼ੀਆਂ ਜਿੰਨੀ ਮਰਜ਼ੀ ਲਗਾਓ ਜੋ ਮਰਜ਼
ਹਾਂਜੀ ਹਾਂਜੀ, ਹਾਂਜੀ ਘਰ ਦੀ ਚੀਜ਼ ਤੇ ਜ਼ਿਆਦਾ ਬੈਸਟ ਹੁੰਦੀ ਐ ਉਹ ਤੇ ਹੈਈ ਐ ਜੋ ਅਸੀਂ ਆਪਣੇ ਹੱਥਾਂ ਨਾਲ ਸਾਫ਼ ਸੁ ਨਾਲ ਬਣਾਣੀ ਐ ਉਹ ਸਾਫ਼ ਸਫ਼ਾਈ ਉਹ ਉੱਥੇ ਥੋੜੀ ਹੈਗੀ ਏ।
ਹਨਾ ਨਾ ਓਥੇ ਤਾਂ ਬਸ ਉਹੀ ਤੇਲ ਦੇ ਵਿੱਚ ਬਣਾ ਰਹੇ ਨੇ ਅਗਰ ਕੋਈ ਤਲਣ ਵਾਲਾ ਸਮਾਨ ਹੈਗਾ। ਤੇ ਹੁਣ ਉੱਥੇ ਜੇ ਪੀਜ਼ਾ ਬਣਾਏ ਨੇ ਤੇ ਸਫ਼ਾਈ ਥੋੜ੍ਹੀ ਹੁੰਦੀ ਬ ਯੂਜ ਕਰੀ ਜਾਂਦੇ ਨੇ ਸਮਾਨ। ਹਾਂ ਹਾਂ, ਵਾਰ ਵਾਰ ਘਰ ਹੁਣ ਬੰਦਾ ਜੇ ਬਣਾ ਰਹਾ ਓਵਨ ਦੇ ਵਿੱਚ ਓਵਨ ਵੀ ਸਫ਼ਾਈ ਕਰਦਾ ਹੈਗਾ ਬਾਅਦ ਚ ਸਾਫ਼ ਰੱਖਦਾ। ਉਹ ਤੇ ਬਸ ਉਹਦੇ ਚ ਬਣਾਈ ਜਾ ਰਹੇ ਨੇ ਬਣਾਈ ਜਾ ਰਹੇ ਨੇ।
ਹਾਂਜੀ ਹਾਂਜੀ, ਉਹ ਨਾ ਅੱਜ ਕੱਲ ਫਾਸਟ ਫੂਡ ਜਾਂ ਰੇੜੀਆਂ ਵੀ। ਕਿੰਨਾ ਰਸ਼ ਪਿਆ ਹੋਇਆ ਲੋਕ ਫਾਸਟ ਫੂਡ ਹੀ ਖਾਈ ਜਾ ਰਹੇ ਨੇ ਜਦਕਿ ਇਹਦੇ ਕਿੰਨੇ ਨੁ, ਕਸਾਨ ਵੀ ਨੇ।
ਸਾਡੇ ਇੱਥੇ ਤੇ ਇੱਕ ਮੁੰਡਾ ਉਹ ਜਿਆਦਾ ਹੀ ਖਾਂਦਾ ਸੀ ਮੋਮੋਸ ਵਗੈਰਾ ਨਾ। ਉਹ ਤੇ ਫਿਰ ਡੈਥ ਵੀ ਹੋ ਗਈ ਸੀ ਬਹੁਤ ਜ਼ਿਆਦਾ ਖਾਂਦਾ ਸੀ।
ਮੈਦੇ ਜੰਮ ਜਾਂਦੇ ਨੇ ਅੰਦਰ ਬੱਚੇ ਸਮਝਦੇ ਨਹੀਂ ਨਾ ਸਾਡੀ ਅੰਦਰ ਅੰਦਰ ਨਾ ਮੈਦਾ ਜਾਮ ਜਾਂਦਾ ਬਲੋਕੇਜ ਹੋ ਜਾਂਦੀ ਆ ਫੇਰ ਸਾਡੀ ਨਸਾਂ ਤੇ। ਹਾਂਜੀ, ਓ ਫੇਰ ਮੈਦਾ ਫਸ ਜਾਂਦਾ।
ਫੇਰ ਸਫ਼ਾਈ ਨਹੀਂ ਹੁੰਦੀ।
ਹਾਂਜੀ ਹਾਂਜੀ, ਉਹਨਾਂ ਨੂੰ ਦੇਖੋ ਰੋਜ਼ ਗੰਦ ਚ ਚੁਪਕੀ ਜਏਗਾ ਮੈਦਾ ਖਾਈ ਜਾਵਾਂਗੇ ਚੁਪਕੀ ਜੇਗਾ ਚੁਪਕੀ ਜਏਗਾ ਇੱਕ ਦਿਨ ਤੇ ਆ ਕੇ
ਇੱਕ ਵਾਰੀ ਖਾਓਨਾਂ ਦੇ ਕਹਿੰਦੇ ਇੱਕ ਹਫ਼ਤਾ ਡਾਇਜੈਸਟ ਨਹੀਂ ਹੁੰਦਾ ਮੈਦਾਂ
ਹਾਂਜੀ ਹਾਂਜੀ
ਹਾਂ ਉਹਨੂੰ ਇੰਨਾ ਟਾਈਮ ਲੱਗਦਾ ਹੈਗਾ ਵ ਤੇ ਫੇਰ ਹੁਣ ਜਿਹੜਾ ਰੋਜ ਖਾਏਗਾ ਉਹ ਤੇ ਫੇਰ ਜੰਮੀ ਹੀ ਜਾਣਾ ਉਹਦੇ ਉਤੇ ਹੋਰ ਜਾਇ ਜਾਾਰ ਹੋਏ
ਹਾਂਜੀ ਹਾਂਜੀ ਇਹ ਜਿਹੜੇ ਸਟੀਮ ਵਾਲੇ ਮੋਮੋਜ਼ ਨੇ ਨਾ ਇਹ ਜਿਆਦਾ ਖਰਾਬ ਕਰਦੇ ਨੇ ਉਹ ਤੇ ਐ ਲੱਗਦਾ ਜਿਵੇਂ ਕੱਚੇ ਹੀ ਖਾ ਰਿਹਾ ਪਾਪਾ ਤੇ ਸਟੀਮ ਵਾਲੇ ਮੋਮੋਸ ਨਹੀ ਖਾਣ ਦੇਦੇ ਉਹ ਕਹਿਦੇ ਨੇ ਜੇ ਖਾਣੀ ਆ ਤੇ ਫਰਾਈ ਖਾ ਲੋੋ ਚਲੋ ਇਹ ਤੇ ਹੋਜੇਗਾ ਚਲ ਥੋੜਾ ਬਹੁਤ ਪਕੇ ਦੇ ਆ ਨਾ ਵੈਸੇ ਤਾਂ ਉਹ ਮੋਮੋਸ ਪਸੰਦ ਹੀ ਨਹੀ ਕਰਦੀ ਹੈਗੇ ਤੇ ਮੈਂ ਕਹਾਂਗੀ ਨਾ ਵੀ ਬੱਚਿਆਂ ਨੂੰ ਮੋਮੋਸ ਕੇਗੇ ਮ ਮੋਮੋਜ਼ ਨਹੀ ਖਾਣੇ ਕੁਛ ਹੋਰ ਖਾ ਲੋ
ਫਾਸਟ ਫੂਡ ਦੇ ਜਿਹੜੀ ਖੁਸ਼ਬ ਹੁਦੀ ਆ ਨਾ ਇਹਹੀ ਬੰਦੇ ਨੂੰ ਬੜਾ ਆਪਣੀ ਤਰਟਰੈਕਟ ਕਰਦੀ ਹੈਗੀ। ਇਹਦੀ ਖੁਸ਼ਬੂ ਹੀ ਇਸ ਤਰ੍ਹਾਂ ਦਿੰਦੀ ਹਾਂ। ਹਾਂ ਇਹ ਜਿਹੜੇ ਖੁਸ਼ਬ ਉਹੀ ਬੰਦੇ ਨੇ ਵੀ ਤਲੋ ਬਹੁਤ ਕਰਦੀ ਹੈਗੀ ਹੈ।
ਹਾਂਜੀ- ਹਾਂਜੀ ਅਜ ਕਲ ਵੇਖੋ ਫਾਸਟ ਫੂਡ ਦਾ ਕਮ ਹੀ ਕਿਨਾ ਲੋਕਾ ਦਾ
ਬਹੁਤ ਜ਼ਿਆਦਾ ਹੈਗਾ। ਸਾਡੇ ਹੁਣ ਸਾਡੇ ਸਾਹਮਣੇ ਪੜੋਸ ਹੈਗੇ ਨੇ ਉਹ ਦਿਨੇ ਜਾਂਦੇ ਨੇ ਕਮ ਤੇ ਕਮ ਇਨਾ ਹੈ। ਨੀ ਸ਼ਾਮ ਉਹਨਾ ਨੇ ਫਾਸਟ ਫੂਡ ਦੀ ਰੇਹੜੀ ਲਾ ਲਈ। ਦੋ ਦੋਸਤ ਹੈਗੇ ਦੋਨਾ ਰਲ ਕੇ ਹਾਂ ਰ ਜ਼ਿਆਦਾ ਕਮਾਈ ਹੈ।
ਹਾਂਜੀ
ਦਿਨ ਗਏ ਨੇ ਪਹਿਲੇ ਦਿਨ 'ਚ ਹੀ ਉਹਨਾ ਦੀ ਸੇਲ ਅਛੀ ਹੋ ਗਈ ਉਹਨਾ ਨੇ ਆ ਕੇ ਦਸਿਆ ਕਹਿਦੇ ਸਾਡੇ ਇਨੇ ਇਨੇ ਲਗਣੇ ਨੇ ਤੇ ਸਾਨੂੰ ਇਨਾ ਪ੍ਰੋਫਿਟ ਹੋ ਗਿਆ ਵ ਅਜ ਕਲ ਚਲਦਾ ਹੀ ਫਾਸਟ ਫੂਡ
ਹਾਂਜੀ ਖਾਈ ਜਾਦੇ ਨੇ ਲੋਕੀ ਬਿਮਾਰੀਆਂ ਦਾ ਘਰ ਬਿਮਾਰੀਆਂ ਪੈਦਾ ਕਰੀ ਜਾਦੇ ਨੇ
ਇਨੇ- ਇਨੇ ਮੋਟਾਪੇ ਆ ਰਹੇ ਹੈਗੇ ਨੇ ਸਾਂਸ ਦੀ ਪ੍ਰੋਬਲਮ ਹੋਈ ਜਾਦੀ ਪੇਈ ਹੈਗੀ।
ਹਾਂ ਉਹੀਓ ਤੇ ਬਲੋਕ ਜਾਂ ਹੁੰਦੀਆ ਨੀ ਸਮਝਦੇ ਨਾ ਬਹੁਤ ਉਹਹੀ ਆ ਹਾਂਜੀ
ਅਹ ਜਿਵੇ- ਮਿੱਠੇ 'ਚ ਗਏ ਆਈਸ ਕਰ੍ਰੀਮ ਹੋ ਗਈ ਕੁਲਫੀ ਹੋ ਗਈ ਲੱਛੇ ਵਾਲੀ ਮਿਲੇ ਕੇ ਬਦਾਮ ਹੋ ਗਈ ਅਜ ਕਲ ਤੇ ਬੜੇ ਹੀ ਸਮਾਨ ਹੋ ਗਏ।
ਚਾਰਟ ਗੋਲ ਗੱਪੇ ਇਨਾ ਨੁਕਸਾਨ ਨੀ ਪੁੰਚਾਦੇ ਜਿਹੜਾ ਇਹ ਜਿਹੜੇ ਮੈਦੇ ਵਾਲੀਆ। ਚੀਜ਼ਾਂ ਐ ਜਿਹੜੀਆਂ ਜ਼ਿਆਦਾ ਭਾਰੀਆਂ ਹੁਦੀਆ ਨੇ ਜਿਹਨਾਂ 'ਚ ਛੜਾ ਮੈਦਾ ਹੁਦਾ ਹੈਏ ਉਹ ਚੀਜ਼ਾ ਜ਼ਿਆਦਾ ਖਰਾਬ ਕਰਦੀ ਨੇ ਅੰਦਰ ਜਾ ਕੇ ਦੇਖੋ ਕਹਿਦੇ ਨੇ ਕੁੜੀਆ ਨੂੰ ਤੇ ਬਹੁਤ ਘੱਟ ਮੈਦਾ ਦੇਣਾ ਚਾਹੀਦਾ ਕੁੜੀਆਂ ਨੂੰ ਵੀ ਬਹੁਤ ਜਆਦਾ ਨੁਕਸਾਨ ਕਰਦਾ ਹੈ।
ਔਰ ਕੁੜੀਆਂ ਹੀ ਜ਼ਿਆਦਾ ਮੰਗਦੀਆਂ ਇਹ ਨੇ ਜ਼ਿਆਦਾ ਤਰ ਮੇਰੀ ਬੇਟੀ ਮੰਗਦੀ ਵਧੀਏ ਨੇ ਤੇ ਪਾਪਾ ਬੋਲਦੇ ਨੇ ਬੜਾ ਕਹਿਦੇ ਨਹੀ ਲੈ ਕੇ ਦੇਣੇ ਕਿਸੇ ਵੇਲੇ ਖਾ ਲਿਆ ਲੈ ਕੇ ਤੇ ਪਾਪਾ ਨੀ ਆਣਾ ਨਾ
ਹਾਂਜੀ ਕਮਜ਼ੋਰੀ ਪੈ ਜਾਂਦੀ ਹੈ ਫੇਰ ਬਾਅਦ ਚੋਂ ਦਿਕਤਾਂ ਆਉਦੀਆਂ ਨੇ ਫੇਰ ਅਸੀ ਲੋਕ ਪਹਿਲੇ ਆਪਣੇ ਬੱਚਿਆਂ ਨੂੰ ਨੀ ਕਰਦੇ ਖਵਾਈ ਗਏ ਮੈਦੇ ਖੁਵਾ ਲੈ ਮੈਗੀਆਂ ਖਾ ਲਓ ਰੋਟੀਆਂ ਖਾਦੀਆਂ ਨੀ ਤੇ ਫੇਰ ਅਗੇ ਜਾ ਕੇ ਦਿਕਤ ਆਉਦੀ ਹੈ। ਬੱਚਿਆਂ ਨੂੰ ਅਗੇ ਜਾ ਕੇ ਬਹੁਤ ਦਿਕਤ ਹਨ
ਕਈ ਤਾਂ ਸਮਝ ਜਾਦੇ ਨੇ ਸਮਝਦਾਰ ਹੁਦੇ ਨੇ ਕਈ ਬੱਚੇ ਨਹੀ ਸਮਝਦੇ।
ਹਾਂਜੀ- ਹਾਂਜੀ-
ਸਾਡੇ ਟਾਈਮ ਦੇ ਸਾਨੂੰ ਸਬਜ਼ੀ ਨੀ ਪਸੰਦ ਆਉਦੀ ਸੀ ਮੰਮੀ ਕਹਿਦੀ ਖਾਣੀ ਖਾਓਣੀ ਖਾਣੀ ਨਾ ਖਾਓ ਆਪਣੇ ਆਪ ਹੀ ਫਿਰ ਖਾਣਾ ਆਪਣੇ ਆਪ ਹੀ ਫਿਰ ਖਾਣੀ
ਮੇਰੇ ਬੱਚੇ ਵੀ ਕਿਸੇ ਟਾਈਮ ਕਰਦੇ ਨੇ ਬਈ ਹਮ ਨੇ ਕੀ ਨੀ ਕੀ ਨਹੀ ਖਾਣਾ ਐਂ ਨੀ ਖਾਣਾ ਮੈਂ ਕਹਿਦਾ ਇਓ ਬਣਿਆ ਖਾਓ ਚਾਹੇ ਨਾ ਖਾਓ
ਹਾਂ, ਨਈ ਘਓ ਪਾਕੇ ਖਾਓ ਏਨਾ ਸਵਾਦ ਲਗਦਾ ਵੇ ਘਓ ਪਾਕੇ ਖਾਓ
ਲੱਗਦਾ ਬੜਾ ਟੇਸਟੀ ਮੈਂ ਨਾਲ ਪਰੋਂਠੀ ਬਨਾ ਦੇਂਨੀ ਆ, ਮੈਂ ਕੇਆ ਪਰੋਂਠੀ ਨਾਲ ਖਾਲੋ ਚਲ ਫੁਲਕਾ ਨਈ ਬੱਚੇਆਂ ਨੂੰ ਅੱਛਾ ਲੱਗਦਾ ਚੱਲ ਪਰੋਂਠੀ ਖਾਲੋ ਮੈਂ
ਮੇਰੇ ਤੇ ਸਵੇਰੇ ਓ ਰਾਤੀ ਏਨਾਂ ਨੇ ਪਰੋਂਠੀ ਹੀ ਖਾਨੀ ਬੱਚੇਆਂ ਨੇ, ਸਿਰਫ ਦੁਪੈਰ ਦੇ ਟੈਮ ਖਾਂਦੇ ਨੇ ਸਾਦੀ ਫਿਰ ਦੁਪੈਰ ਟਾਈਮ ਸ਼ਾਦੀ ਖਾਂਦੇ ਨੇ ਜਾਂ ਫਿਰ ਚਾਵਲ ਵਗੈਰਾ ਹੋ ਗ ਹਦੇ
ਤੇ ਕਹਿਦੇ ਨੇ ਬਈ ਠੰਡੀ ਹੋ ਜਾਦੀ ਸਕੂਲ ਅਧੀ ਖਾ ਕੇ ਅੱਦੀ ਵਾਪਿਸ ਲੈਨਦੀ ਏ, ਫਿਰ ਦੁਪੈਰੇ ਆ ਕੇ ਰੋਟੀ ਖਾਦੀ ਹਾਂ ਠੰਡੀ ਰੋਟੀ ਆ ਖਾ
ਤਵੇ ਲਥੀ ਜੈਦਾ ਸਵਾਦ ਲਗਦੀ ਏ ਨਾ ਓ ਫੇਰ
ਠੰਡੀ ਰੋਟੀਆ ਪਸਾੰਦ ਨੀ ਕਰਦੀ।
ਹਾਂ, ਮੇਰੀ ਹੁਨ ਬੇਟੀ ਓ ਫਰੂਟ ਵਗੈਰਾ ਲੈ ਜਾਂਦੀ ਏ, ਕੈਂਦੀ ਰੋਟੀ ਨੀ ਸ ਸਕੂਲ ਸਵਾਦ ਲੱਗਦੀ।
ਹਾਂਜੀ, ਫਰੂਟ ਵੀ ਲੈ ਜਾਂਦੇ ਨੇ, ਫਰੂਟ ਵ ਲੰਚ ਵੀ ਲੈ ਜਾਂਦੇ ਨੇ, ਫਰੂਟ ਵੀ ਖਾਏਗੀ ਅੱਧਾ ਡੱਬੀ ਚ ਈ ਸੁ ਟਾਏਗੀ ਅੱਧਾ ਪਚੱਧਾ ਖਾਏਗੀ, ਕੈਂਦੀ ਮੰਮਾ ਏਨੇ ਪਸੀਨੇ ਆ ਜਾਂਦੇ ਨੇ। ਕੁੱਛ ਖਾਧਾ ਈ ਨੀ ਜਾਂਦਾ ਹੈਗਾ, ਹਾਂਜੀ ਐ ਗਰਮੀ ਚ ਕੁੱਛ ਖਾ ਸਕਦੀ ਹੈਗੀ, ਤੇ ਫੇਰ ਕਈ ਘਾੱਰ ਆ ਕੇ ਹਾਂਜੀ, ਸਾਡੇ ਐਥੇ ਸਵੇਰੇ ਏਨੀ ਬਾਰਿਸ਼ ਵਿ ਇੰਨੀ ਬਾਰਿਸ਼ ਸੀ ਲੱਗਦਾ‌ ਈ ਨੀ ਸੀ ਕੀ ਰੁਕੇਗੀ।
ਪਰਸੋਂ ਵੀ ਏਨਾ ਚੜੇਆ, ਕਾੱਲ ਵੀ ਏਨਾ ਚੜੇਆ ਵੇ, ਆੱਜ ਵੀ ਬੋਤ ਚੜੇਆ ਪੇਆ। ਆ ਨੀ ਰਈ ਐਥੇ। ਮੈਂ ਸਾਡੇ ਤੇ ਸਾਰੇ ਸ਼ੈਰਾਂ ਚ ਵੇਲੀ ਹੋ ਕੇ ਨਾ ਫੇਰ ਆਦੇਂ ਐਥੇ ਬਦਲ ਹੂੰ, ਤੁਸੀ ਪੰਜਾਬ ਤੋ ਹੈਗੇ ਕਯਾ।
ਹਾਂਜੀ, ਹਾਂਜੀ ਅਸੀਂ ਪੰਜਾਬ ਦੇ ਹਾਂ। ਸਾਡੇ ਐਥੇ ਬੋਤ ਬਾਰਿਸ਼ ਕਾੱਲ ਤੇ ਬੋਤ ਬਾਰਿਸ਼ ਆਈ ਏ, ਹਾਂ ਆੱਜ ਤੇ ਇੰਨਾ ਤੇਜ਼ ਸੀ ਲੱਗ ਪੈਂਜੀ ਆੱਜ ਬੱਚੇ ਸਕੂਲ ਜਾ ਪਾਨਗੇ, ਫਸਟ ਡੇ ਸੀ ਸਕੂਲ ਦਾ, ਤੇ ਲੱਗਦਾ ਈ ਨੀ ਕੇਆ ਸੀ ਵੀ ਆੱਜ ਜਾ ਪਾਨਗੇ, ਕੇ ਨਈ ਬਟ
ਪਿਛਲੀ ਵਾਰ ਤੇ, ਬੜੇ ਹਾੜ ਆਏ ਸੀ ਬਰਸ ਦੇ ਤੇ ਪੰਜਾਬ ਵਿੱਚ, ਬੋਤ ਜੈਦਾ ਹਾੜ ਆਏ ਸੀ। ਅਨੰਦਪੁਰ ਸੈਬ, ਬੋਤ ਜੈਦਾ ਸੀ।
ਹਾਂਜੀ, ਹਾਂਜੀ ਬੋਤ ਨੁਕਸਾਨ ਹੋਗੇਆ। ਬਚਾਰੇਆਂ ਨੂੰ ਬੰਦਾ ਕਿੰਨਾ ਪਿ ਪਿੱਛੇ ਚਲਾ ਜਾਂਦਾ ਏ
ਹਾਂ, ਬੜਾ ਜੈਦਾ ਪਤਾ ਕਿੰਨੇ ਨੁਕਸਾਨ ਹੋਏ ਓਨਾਂ ਦੇ, ਓਨਾਂ ਦੀ ਆਸ ਐਈਓ ਹੁੰਦੀ ਹੈਗੀ ਏ, ਖੇਤੀਬਾੜੀ ਦੀ ਸਾਰੀ।
ਹਾਂਜੀ ਵਿਚਾਰਗਆਂ ਦੇ ਕਾਗਜ਼, ਪੱਤਰ, ਪੜਾਈਆਂ ਦੇ ਸਟੀਵਿਕੇਟ‌ ਕੀ ਹੋਗੇ, ਪੈਸਾ ਧੇਲਾ ਸਭ ਕੁਛ ਰੁੜ ਜਾਂਦਾ, ਅੱਜ-ਕਲ ਸਟੀਵਿਕੇਟਾਂ ਦੀ ਕਿੰਨੀ ਵੈਲਊ ਜੇ ਏਕ ਵਾਰੀ ਚੀਜ਼ ਗਵਾਚ ਦੇ, ਕਿੱਥੇ ਬਨਦੀਆਂ ਨੇ ਐ ਚੀਜ਼ਾਂ
ਥੋੜੀ ਬਨਨ
ਓਈਓ ਤੇ ਨਾ ਕਿੰਨਾ ਹੂੰ, ਓਈਓ ਤੇ ਬੋਤਾ ਨੁਕਸਾਨ ਹੋਂਦਾ ਯਾਅ, ਜੈਦਾ ਬਾਰਸ਼ਾਂ ਵੀ ਨਾ ਪਰੇਸ਼ਾਨੀ ਦਾ ਘਾੱਰ ਈ ਐ। ਹਾਂਜੀ, ਹਾਂਜੀ। ਓਰ ਸੁਨਾਓ? ਹਾਂਜੀ, ਹਾਂਜੀ।
ਪਿੱਛੇ ਟੀ ਵੀ ਚੱਲ ਲੇਆ ਲੱਗਦਾ।
ਹਾਂਜੀ, ਹਾਂਜੀ ਆਹੋ ਬੱਚੇ ਤੋਆਨ ਪਤਾ। ਟੀ ਵੀ ਹੋਰ ਟੀ ਵੀ, ਫੋਨ ਟੀ ਵੀ ਰੱਖਦੇ ਆ, ਤੇ ਫੋਨ ਕਾਕੇ ਆਵਾਜ਼ ਕਾੱਟ ਕਾੱਰ ਫੋਨ ਬਾੱਸ ਐਈਓ ਚੀਜ਼ਾਂ ਵੇਖਦੇ ਰੈਂਦੇ ਨੇ, ਹੋਰ ਕੀ ਹਾਂਜੀ, ਹਾਂਜੀ, ਹਾਂਜੀ। ਵਦੀਆ, ਵਦੀਆ, ਵਦੀਆ ਬਾੱਸ ਹੋਰ ਵਦੀਆ ਹੋਰ ਚਲੋ ਹੋਰ ਕੀ ਕਰਦੇ, ਚਲੋ
ਹੁਣ ਖਾਏ, ਤੁਸੀਂ ਖਾ ਬੈਠੇ ਰੋਟੀ- ਰੋਟੀ?
ਹਾਂਜੀ, ਅਸੀਂ ਰੋਟੀ ਖਾ ਲਈਏ। ਬਸ ਹੁਣ ਥੋੜੀ ਦੇਰ ਆਰਾਮ ਕਰਾਂਗੇ।
ਹਾਂ, ਟਾਈਮ ਨਾਲ ਹੀ, ਖਾ ਲੈਂਦੇ ਹੋ। ਜਾਂ ਫੇਰ ਦੋ ਵਜੇ ਕੋਲ
ਹਾਂ, ਬੱਚੇ ਸਕੂਲੋ ਆਦੇ ਨੇ। ਦੋ, ਢਾਈ ਵੱਜ ਜਾਂਦੇ ਨੇ।
ਹਾਂ।
ਦੋ, ਢਾਈ, ਢਾਈ ਇੱਕ ਵਜੇ ਨਾਲ। ਹਾਂਜੀ-ਹਾਂਜੀ। ਹਾਂਜੀ, ਤੁਹਾਡੇ ਨਾਲ ਗੱਲ ਕਰਕੇ। ਨਹੀਂ ਬੇਟਾ, ਬਹੁਤ ਵਧੀਆ ਲੱਗਿਆ। ਹਾਂਜੀ, ਹਾਂਜੀ, ਹਾਂਜੀ ਥੈਂਕ ਕੂ ਜੀ, ਧੰਨਵਾਦ। ਓਕੇ ਜੀ, ਓਕੇ ਜੀ, ਓਕੇ। ਓਕੇ ਜੀ, ਓਕੇ, ਓਕੇ।